ਕਿਆ ਤੁਸੀਂ, ਹਮੇਸ਼ਾ ਹੀ ਗ਼ਲਤੀਆਂ ਕਰਦੇ ਹੋ?
ਹੈਲੋ- ਹੈਲੋ ਭੈਣ ਜੀ, ਸਤਿ ਸ੍ਰੀ ਅਕਾਲ।
ਪਰ ਹੈਲੋ।
ਹੈਲੋ, ਹਾਂਜੀ ਭੈਣ, ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ, ਭੈਣ ਜੀ, ਕੀ ਹਾਲ ਚਾਲ ਤੁਹਾਡਾ?
ਹਾਂਜੀ, ਭੈਣ ਜੀ ਮੇਰਾ ਹਾਲ ਠੀਕ, ਤੁਸੀਂ ਸੁਣਾਓ ਭੈਣ ਜੀ ਕੀ ਕੀ ਕਰਦੇ ਸੀ?
ਕੁਛ ਨਹੀਂ ਭੈਣ ਜੀ, ਬਸ ਬੈਠੀ ਦੀ ਸੀਗੀ।
ਅੱਛਾ ਭੈਣ ਜੀ।
ਹਾਂਜੀ, ਭੈਣ ਜੀ।
ਹੋਰ ਸੁਣਾਓ ਕੀ? ਕੋਈ ਨਵੀਂ ਤਾਜ਼ਾ ਕਿਤੇ ਗਏ ਸੀ।
ਹਾਂਜੀ ਭੈਣ ਜੀ, ਆਪਾਂ ਤਾਂ ਨਹੀਂ ਕੀਤੇ ਗਏ ਹੁਣ, ਬੰਦਾ। ਕੈਬ ਲੈਨ ਜਾਣ ਦਾ ਅੰਬਰ
ਅੱਛਾ- ਅੱਛਾ ਕੋਈ ਘੁੰਮਣ ਫਿਰਨ ਦਾ ਹੈਗਾ ਤੁਹਾਡਾ ਕੋਈ ਹੈਗਾ, ਰਾਤ ਕਿਤੇ ਘੁੰਮਣ ਜਾਣਾ
ਨਹੀਂ ਭੈਣੰਜੀ ਘੁੰਮਣ ਤਾਂ ਨਹੀਂ ਜਾਣਾ ਸਕੂਲ ਵੱਲੋਂ ਪ੍ਰੋਜੈਕਟ ਮਿਲਿਆ ਸੀ ਉਹ ਕੰਪਲੀਟ। ਕਰਨ ਜਾਣਾ ਭੈਣੰਜੀ
ਅੱਛਾ! ਅੱਛਾ! ਵ ਅੱਛਾ ਤੁਸੀਂ ਪੜ੍ਹਦੇ ਹੋ।
ਹਾਂਜੀ ਪੜ੍ਹਾਈ ਦਾ ਪ੍ਰੋਜੈਕਟ ਸੀ ਨਾ ਤੇ ਕੰਪਲੀਟ ਕਰਨਾ ਪੈਣਾ ਇੱਕ ਮਹੀਨਾ ਰਹਿਣਾ ਪੈਣਾ ਉ ਕਿੱਥੇ ਭੈਣੰਜੀ ਸਾਨੂੰ ਪੰਜਾਬ ਚ
ਅੱਛਾ! ਅੱਛਾ! ਅੱਛਾ ਫਿਰ ਕਿੱਥੇ ਕਰਦੇ ਹੋ ਆਪਣੇ ਸ਼ਹਿਰ ਵਿੱਚ ਹੀ ਕਰਦੇ ਆ। ਤੇ ਸ਼ਹਿਰੋਂ ਬਾਹਰ ਜਾ ਕੇ ਕਰਦੇ ਆ ਭੈਣੰਜੀ
ਮਰਜ਼ੀ ਹੁਣ ਮਰਜ਼ੀ ਹੈ ਭੈਣੰਜੀ ਪਰ ਮੈਂ ਕਿਹਾ ਸ਼ਹਿਰੋਂ ਬਾਹਰ ਕਰ ਲੈਂਦੇ ਹਾਂ। ਕਿਉਂਕਿ ਉੱਧਰ ਵਲੇ ਸ਼ਹਿਰ ਚ ਦੋਸਤ ਵੀ ਨੇ ਮੇਰੇ ਕਈ ਹਾਂ।
ਫਰੈਂਡ ਸਰਕਲ ਹੈਗਾ ਤੁਹਾਡਾ।
ਹਾਂਜੀ ਹਾਂਜੀ ਭੈਣੰਜੀ
ਬਹੁਤ ਵੱਧੀਆ ਭੈਣੰਜੀ
ਹੋਰ ਸੁਣਾਓ ਭੈਣੰਜੀ ਤੁਸੀਂ ਕੀ ਕਰਦੇ ਸੀ।
ਬਸ ਭੈਣੰਜੀ ਵੇਹਲੇ ਸੀ ਮੈਂ ਕਿਹਾ ਚੱਲ ਤੁਹਾਨੂੰ ਫੋਨ ਹੀ ਕਰ ਲਈਏ ਪੁੱਛ ਲਈਏ।
ਅੱਛਾ! ਅੱਛਾ! ਭੈਣੰਜੀ ਹੋਰ ਸੁਣਾਓ। ਹੋਰ ਸੁਣਾਓ ਪਾਣੀ ਪਉਦੇ ਪੀਂਦੇ ਭੈਣੰਜੀ
ਤੁਸੀਂ ਵਾਹ ਵਾਟਰ ਸੇਵਿੰਗ ਦੇ ਬਾਰੇ ਕੀ ਸੋਚਦੇ ਹੋ ਭੈਣੰਜੀ
ਭੈਣੰਜੀ ਪਾਣੀ ਤਾਂ ਸੇਵ ਕਰਨਾ ਚਾਹੀਦਾ ਤਾਂ ਹੀ ਆਪਾਂ ਬਚਾਂਗੇ ਜੇ ਪਾਣੀ ਇੱਦਾਂ ਹੀ ਵੇਸਟ ਕਰ ਤਾਂ ਤਾਂ ਫਿਰ ਆਪਾਂ ਤਾਂ ਕੋਈ ਵੀ ਜੀਅ ਬਚ ਨਹੀਂ ਸਕਦਾ ਭੈਣ ਜੀ। ਹਰ ਇੱਕ ਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈਂ।
ਹਾਂਜੀ ਪਾਣੀ ਤਾਂ ਸੇਵ ਕਰਨਾ ਚਾਹੀਦਾ ਪਾਣੀ ਚ। ਪਾਣੀ ਨਾਲ ਤੇ ਹਰ ਇੱਕ ਚੀਜ਼ ਪਾਣੀ ਨਾਲ ਹੀ ਹਰ ਇੱਕ ਚੀਜ਼ ਵੈ ਪਾਣੀ ਦੀ ਬਹੁਤ ਵੈਲਿਊ ਹੈ।
ਹਾਂਜੀ ਭੈਣੰਜੀ ਕਿਉਂਕਿ ਪਾਣੀ ਸਰੀਰ ਨੂੰ ਚਾਹੀਦਾ ਹੁੰਦਾ।
ਹਾਂਜੀ ਅਧਿਕਤਮ ਅਧਿਕਤਮ ਕੰਮ ਹੀ ਪਾਣੀ ਦੇ ਨਾਲ ਹੁੰਦੇ ਆ।
ਅੱਛਾ! ਅੱਛਾ!
ਘਾਰ ਦੇ ਸਾਰੇ ਕੰਮ ਹੋਏ ਗਏ ਕੋਈ। ਕਾੰਮੇ ਪਾਣੀ ਤਾਂ ਬਗ਼ੈਰ ਕੋਈ ਕੰਮ ਨੀ ਹੁੰਦਾ। ਇਸ ਕਰਕੇ ਪਾਣੀ ਥੋੜ੍ਹਾ ਯੂਜ ਕਰੋ। ਜ਼ਰੂਰਤ ਦੇ ਹਿਸਾਬ ਨਾਲ ਯੂਜ ਕਰੋ ਗੱਲੀਆਂ ਨਾ ਧੋਵੋ। ਜ਼ਿਆਦਾਤਰ ਗੱਡੀਆਂ ਨਾ ਧੋਵੋ ਗੱਡੀਆਂ ਧੋਣ ਵਾਸਤੇ ਉਹਨਾਂ ਦੀ ਜਗ੍ਹਾ ਤੇ ਭੇਜੋ।
ਹਾਂਜੀ ਭੈਣੰਜੀ
ਹਾਂਜੀ ਵਾਟਰ ਸੇਵ ਕਰੋ ਜਿੰਨਾ ਹੋ ਸਕਦਾ ਹੈ। ਨਿੱਕੀਆਂ ਨਿੱਕੀਆਂ ਗੱਲਾਂ ਅਸੀਂ ਧਿਆਨ ਚਿਰੰਗਾ ਰੱਖਾਂਗੇ ਤੇ ਵਾਟਰ ਸੇਵ ਕਰ ਸਕਦੇ ਹਾਂ ਅਸੀਂ।
ਹਾਂਜੀ ਹਾਂਜੀ ਭੈਣੰਜੀ ਇਹ ਤਾਂ ਸਹੀ ਕਿਹਾ।
ਹਾਂਜੀ ਭੈਣੰਜੀ
ਕਿਉਂਕਿ ਪਾਣੀ ਹਰ ਇੱਕ ਬੰਦੇ ਨੂੰ ਵੀ ਚਾਹੀਦਾ ਹੁੰਦਾ ਨਾ ਤੇ ਇੱਕ ਬੰਦੇ ਤੇ ਸਰੀਰ ਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ ਮਤਲਬ ਛੇ ਸੱਤ ਗਲਾਸ। ਪੀਣੇ ਚਾਹੀਦੇ ਉਹਨੂੰ ਪਾਣੀ ਦੇ
ਹਾਂਜੀ ਹੋਰ ਤੁਸੀਂ ਗਾਰਡਨਿੰਗ ਵਗੈਰਾ ਕਰਦੀ ਹੋ।
ਹਾਂ ਨਹੀਂ ਭੈਣੰਜੀ ਮੈਂ ਤਾਂ ਨਹੀਂ ਮੇਰੀ ਇੱਕ ਦੋਸਤ ਨੂੰ ਬੜਾ ਸ਼ੌਂਕ ਹੈ ਗਾਰਡਨਿੰਗ ਕਰਨ ਦਾ ਭੈਣੰਜੀ
ਅੱਛਾ ਅੱਛਾ ਫੇਰ ਤੁਸੀਂ ਕੀ ਕੀ ਲਗਾਇਆ ਆਪਣੇ ਘਰ। ਕੁਛ ਲਗਾਇਆ ਵਾ ਆਪਣੇ ਘਰ ਚ।
ਨਹੀਂ ਭੈਣ ਜੀ ਮੈਂ ਤਾਂ ਨਹੀਂ ਕੁਛ ਖਾਸ ਲਗਾਇਆ, ਤਾਂ ਮੇਰੀ ਇੱਕ ਦੋਸਤ ਤਾਂ ਉਨੇ ਬੜਾ ਕੁਛ ਲਾਇਆ ਦਾ, ਸੰਤਰੇ ਦੇ ਬੂਟੇ, ਨਿੰਬੂ ਦੇ ਬੂਟੇ, ਇੱਦਾਂ
ਅੱਛਾ ਅੱਛਾ ਠੀਕ ਹੈ। ਅੱਛਾ ਕਿੱਥੇ ਫਿਰ ਤੁਹਾਡੇ ਆਪਣੀ ਜਗ੍ਹਾ ਹੋਣੀ ਹੈ, ਗਾਰਡਨ ਗੂਡਨ ਹੋਣਾ ਕੋਈ।
ਹਾਂਜੀ ਭੈਣ ਜੀ ਉਹਨਾਂ ਦੇ, ਮੇਰੇ ਥੋੜੇ ਨਾ ਭੈਣ ਜੀ, ਉਹਨਾਂ ਦੇ ਹੈ ਜਗ੍ਹਾ।
ਅੱਛਾ ਅੱਛਾ।
ਹੂ
ਗਾਰਡਨਿੰਗ ਕਰਨੀ ਵੀ ਅੱਛੀ ਏ, ਪੇੜ ਪੌਦਿਆਂ ਨੂੰ ਵੀ ਸੇਫ ਕਰਨਾ ਚਾਹੀਦਾ ਸਾਨੂੰ, ਇਹਨਾਂ ਨਾਲ ਹੀ ਜੀਵਨ ਏ, ਅੱਜ ਕੱਲ੍ਹ ਲੋਕੀ ਪੇੜ ਵੱ ਕੱਢਣ ਬਹੁਤ ਲੱਗ ਗਏ ਨੇ, ਕਟਿੰਗ ਕਰਨ ਲੱਗ ਗਏ ਨੇ ਬਹੁਤ ਜ਼ਿਆਦਾ। ਸਾਨੂੰ ਪੇੜ ਵੀ ਵੱਡੇ ਵੱਡੇ ਲਗਾਣੇ ਚਾਹੀਦੇ ਨੇ। ਤਾਂ ਕਿ ਸਾਨੂੰ ਆਕਸੀਜਨ ਮਿਲ ਸਕੇ।
ਕਹਿੰਦੇ, ਆਪਣੇ ਜਨਮਦਿਨ 'ਤੇ ਇੱਕ ਪੇੜ ਵੀ ਲਾਣਾ ਚਾਹੀਦਾ।
ਹਾਂਜੀ ਹਾਂਜੀ ਜ਼ਰੂਰ।
ਇੱਕ ਨਵੀਂ ਜ਼ਿੰਦਗੀ, ਮਤਲਬ ਇੱਕ ਨਵਾ ਗ੍ਰੀਨਰੀ ਦਾ, ਸਟੈਪ ਚੁੱਕਣਾ ਚਾਹੀਦਾ।
ਹਾਂਜੀ ਭੈਣਜੀ।
ਹੋਰ ਭੈਣ ਜੀ, ਤੁਸੀਂ ਫਿਲਮਾਂ ਫੁਲਮਾਂ ਵੀ ਦੇਖਦੇ ਹੋ।
ਹਾਂਜੀ ਭੈਣਜੀ, ਵੇਖੀ ਦੀਆਂ ਨੇ। ਬਹੁਤ ਜ਼ਿਆਦਾਤਰ ਘਰ ਹੀ ਦੇਖੀ ਦੀ ਆ, ਬਾਹਰ ਘੱਟ ਹੀ ਜਾਈਦਾ। ਕਦੀ ਕੋਈ ਅੱਛੀ ਆ ਜਾਏ, ਤੇ ਫੇਰ ਅਸੀਂ ਥੀਏਟਰ ਵਿਚ ਜਾਈਦਾ ਦੇਖਣ ਵਾਸਤੇ।
ਕਿਹੜੀਆਂ ਫਿਲਮਾਂ ਜ਼ਿਆਦਾ ਪਸੰਦ ਕਰੋ।
ਅਸੀਂ ਪੰਜਾਬੀ ਫਿਲਮਾਂ ਦੇਖਣੀਆਂ, ਜ਼ਿਆਦਾ ਪਸੰਦ ਕਰਨੇ ਹਾਂ।
ਅੱਛਾ ਅੱਛਾ, ਭੈਣ ਜੀ ਪੰਜਾਬੀ ਫਿਲਮਾਂ ਤਾਂ ਬੜੀ ਹਾਸੇ ਵਾਲੀਆਂ ਹੁੰਦੀਆਂ ਨੇ।
ਹਾਂਜੀ ਕਾਮੇਡੀ ਹੁੰਦੀ ਆਂ ਨਾ, ਫੇਰ ਉਹ। ਵੇਖਣ ਦਾ ਮਜ਼ਾ ਹੀ ਅਲੱਗ ਆਉਂਦਾ, ਇਸ ਕਰਕੇ ਕੋਮੇਡੀ ਫਿਲਮਾਂ ਜ਼ਿਆਦਾ ਦੇਖੀ ਦੀਆਂ ਨੇ।
ਅੱਛਾ ਭੈਣ ਜੀ ਮੈਂ ਤਾਂ ਸੁਣਿਆ, ਪੰਜਾਬੀ ਫਿਲਮਾਂ ਦੇ ਤਾਂ ਗਾਣੇ ਵੀ ਬੜੇ ਵਧੀਆ ਹੁੰਦੇ ਨੇ।
ਹਾਂਜੀ ਬਹੁਤ ਵਧੀਆ ਹੁੰਦੀ ਆ, ਤੁਸੀਂ ਨਹੀਂ ਦੇਖਦੇ, ਤੁਸੀਂ ਹਿੰਦੀ ਫਿਲਮਾਂ ਦੇਖਦੇ ਹੋ ਮੈਂ ਭੈਣ ਜੀ।
ਭੈਣ ਜੀ ਪੰਜਾਬੀ ਵੀ ਦੇਖ ਲੈਂਦੇ ਹਾਂ, ਹਿੰਦੀ ਵੀ ਦੇਖ ਲੈਂਦੇ ਹਾਂ ਭੈਣ ਜੀ। ਮੈਂ ਤਾਂ ਤੁਹਾਨੂੰ ਪੁੱਛਦੀ ਵੀ, ਤੁਹਾਨੂੰ ਕਿੰਨਾ ਪਸੰਦ ਹੈ।
ਮੈਂ ਤੇ ਤੁਹਾਨੂੰ ਕਹਿੰਦੀ, ਮੈਨੂੰ ਤਾਂ ਪੰਜਾਬੀ ਪਸੰਦ ਨੇ ਜ਼ਿਆਦਾਤਰ, ਅਸੀਂ ਹਿੰਦੀ, ਮੈਂ ਹਿੰਦੀ ਫਿਲਮਾਂ ਬਹੁਤ ਘੱਟ ਦੇਖਣੀਆਂ ਭੈਣ ਜੀ
ਹਾਂਜੀ ਭੈਣ ਜੀ ਸਾਰਿਆਂ ਦਾ ਨਾ ਆਪਣਾ-ਆਪਣਾ ਹੁੰਦਾ, ਕਿਸੇ ਨੂੰ ਕਿਛ ਕੁਛ ਪਸ ਤੱਲਣ ਲਗੀ ਸੀ ਕੂਛ
ਸਾਡੇ ਬੱਚੇ ਜਿਹੜੇ ਨੇ ਨਾ, ਉਹ ਪੰਜਾਬੀ ਵੀ ਵੇਖਦੇ ਨੇ, ਹਿੰਦੀ ਵੀ ਵੇਖਦੇ ਨੇ, ਇੰਗਲਿਸ਼ ਮੂਵੀਆਂ ਵੀ ਦੇਖਦੇ ਕਦੇ, ਹਰ ਤਰ੍ਹਾਂ ਦੀ ਫਿਲਮ ਦੇਖ ਲੈਂਦੇ, ਭੈਣ ਜੀ ਬਸ ਸਾਨੂੰ ਹੀ ਇਹ ਅਸੀਂ ਪੰਜਾਬੀ ਫਿਲਮਾਂ ਵੇਖ ਕੇ ਜਰਾ ਖੁਸ਼ ਹੋ ਜਾਈਦਾ, ਹੋਰ ਕੀ ਹੈ, ਤੁਹਾਨੂੰ ਪਤਾ ਹੀ ਆ
ਇਹ ਤਾਂ ਬੜੀ ਵਧੀਆ ਗੱਲ ਹੈ, ਹੰਜੀ
ਹਾਂਜੀ ਭੈਣ ਜੀ, ਅਸੀਂ ਜ਼ਿਆਦਾਤਰ ਪੰਜਾਬੀ ਓ ਦੇਖੀ ਦਿਆਂ ਨੇ।
ਹੂ ਹੂ ਹੋਰ ਭੈਣ ਜੀ।
ਹੋਰ ਭੈਣ ਜੀ ਤੁਸੀਂ ਸੁਣਾਓ, ਤੁਸੀਂ ਅੱਜ ਕੱਲ ਕਿੱਥੇ ਰਹਿੰਦੇ ਹੋ।
ਭੈਣ ਜੀ ਅੱਜ ਕੱਲ੍ਹ ਤਾਂ ਆਪਾਂ ਇੱਥੇ ਪੰਜਾਬ 'ਚ ਹੀ ਵੱਸਦੇ ਹੀ ਪਏ ਹਾਂ ਹੋਰਗੇ। ਉੱਥੇ ਰਹਿਣਾ ਭੈਣਜੀ।
ਅੱਛਾ ਅੱਛਾ।
ਸਵੇਰੇ ਉੱਠੀ ਦਾ, ਕਦੀ ਕਦੀ ਸ਼ਾਮੀ ਫੇਰ ਗੇਮਾਂ ਵੀ ਖੇਡ ਖੇਡ ਲੈਨੇ ਆਂ, ਆਉਟਡੋਰ ਗੇਮਾਂ ਨਾ, ਬਾਹਰ ਜਹੜੀਆਂ ਗੇਮਾਂ ਹੁੰਦੀਆਂ।
ਅੱਛਾ ਇੰਡੋਰ ਖੇਡਦੇ ਹੋ, ਕਿ ਆਊਟਡੋਰ ਖੇਡਦੇ ਹੋ।
ਇਨਡੋਰ ਤਾਂ ਘੱਟ ਹੀ ਖੇਲਦੇ ਹਾਂ ਭੈਣ ਜੀ ਕਦੀ ਕਦੀ ਜਦੋਂ ਗੇਮਾਂ ਦਾ ਖੇਡ ਜਦੋਂ ਲੱਗ ਜੇ ਤਾਂ ਉਦੋਂ ਆਪਾਂ ਖੇਲ ਲੈਂਦੀ ਆ ਜਿੱਦਾਂ ਗਲੀ ਦੇ ਮ ਗਲੀ ਮਹੱਲੇ ਦੇ ਬੱਚੇ। ਬੱਚੇ ਇਕੱਠੇ ਹੋ ਜਾਣ ਤਾਂ ਉਦੋਂ ਖੇਲ ਲਈਦਾ ਬਾਹਰ ਜਾ ਕੇ ਤੇ ਉਸ
ਖੇਲਣਾ ਵੀ ਜ਼ਰੂਰੀ ਹੈ ਜਿਹੜਾ ਸਰੀਰ ਹੈਲਦੀ ਰਹਿੰਦਾ ਹੋਰ ਕੀ ਹੈ ਫੇਰ ਵਧੀਆ ਰਹਿੰਦਾ ਸਵਸਥ ਰਹਿੰਦਾ ਤੰਦਰੁਸਤ ਰਹਿੰਦਾ ਆ ਸੈਰ ਵੀ ਕਰਨੀ ਚਾਹੀਦੀ ਹੈ
ਹਾਂਜੀ-ਹਾਂਜੀ ਭੈਣ ਜੀ ਖਬਰਾਂ ਵੀ ਸੁਣਦੇ ਹੋ ਤੁਸੀਂ ਭੈਣ ਜੀ ਮੈਂ ਤਾਂ ਇੱਕ ਖ਼ਬਰ ਸੁਣਣੀ ਸੀ ਮਤਲਬ ਕਿ ਲੋਕੀ ਅੱਜ ਕੱਲ੍ਹ ਖ, ਅੱਜ ਕੱਲ੍ਹ ਨਾ ਭੈਣ ਜੀ ਬੜਾ ਹੀ ਮਾਹੌਲ ਖ਼ਰਾਬ ਹੋ ਗਿਆ ਖ਼ਬਰਾਂ ਤੋਂ ਪਤਾ ਹੀ ਲੱਗ ਜਾਂਦਾ
ਹਾਂਜੀ ਬਹੁਤ-ਬਹੁਤ ਮ੍ਹੋਲ ਖ਼ਰਾਬ ਹੋਇਆ ਦਾ ਹਾਂਜੀ-ਹਾਂਜੀ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਸਭ ਕੁਛ ਪਤਾ ਚੱਲ ਜਾਂਦਾ ਭੈਣ ਜੀ ਸੋਸ਼ਲ ਮੀਡੀਆ ਹੈ ਇਹੋ ਜਿਹੀ ਚੀਜ਼
ਜਿੱਦਾਂ ਕਿ ਖਬਰਾਂ ਨਿਊਜ਼ ਤੋਂ ਖਬਰਾਂ ਜਿੰਨਾ ਜਿੰਨੀਆਂ ਵੀ ਆ
ਹਾਂ ਕਰਾਇਮ ਅੱਜ ਕੱਲ ਬੱਚੇ ਕਈ ਇਹੋ ਜਿਹੇ ਹੁੰਦੇ ਨੇ ਫਿਲਮਾਂ ਚ ਦੇਖ ਕੇ ਕ੍ਰਾਇਮ ਕਰ ਜਾਂਦੇ ਨੇ ਹਾਂਜੀ ਨਿਊਜ਼ ਤੋਂ ਹੀ ਪਤਾ ਚੱਲਦਾ ਫਿਲ ਫ਼ਿਲਮੀ ਹਰਕਤਾਂ ਕਰ ਜਾਂਦੇ ਹੈ ਕਈ ਨਿਆਂਣੇ ਤਾਂ
ਹਾਂਜੀ-ਹਾਂਜੀ ਭੈਣ ਜੀ ਤੁਸੀਂ ਨਿਊਜ਼ ਦੇਖਦੇ ਹੋ ਤੁਸੀਂ ਨਿਊਜ਼
ਹਾਂ ਨਿਊਜ਼ ਘੱਟ ਹੀ ਦੇਖ ਮਤਲਬ ਕਿ ਸੋਸ਼ਲ ਮੀਡੀਆ ਦਾ ਆ ਹੀ ਨਹੀਂ ਜਾਂਦੇ ਅੱਜ ਕੱਲ ਜਿੰਨੀ ਸੋਸ਼ਲ ਮੀਡੀਆ ਚੱਲਦੀ ਏ ਕਿੰਨੀਆਂ ਐਪਾਂ ਚਲੀਆਂ ਨੇ ਰ ਉੱਦੇ ਤੇ ਹੀ ਨਿਊਜ਼ ਆ ਜਾਂਦੀ ਔਰ
ਅੱਛਾ ਮਤਲਬ ਫੋਨ ਤੋਂ ਹੀ ਦੇਖ ਲੈਂਦੇ ਓ ਤੁਸੀਂ
ਹਾਂਜੀ ਔਰੇ ਹੀ ਦੇਖੀ ਦੀ ਹੈ ਜ਼ਿਆਦਾਤਰ
ਅੱਛਾ-ਅੱਛਾ ਅਖ਼ਬਾਰ ਨਹੀਂ ਪੜ੍ਹਦੇ ਤੁਸੀਂ ਭੈਣ ਜੀ
ਨਹੀਂ ਅ ਅਖ਼ਬਾਰ ਨੀ ਪੜ੍ਹਦੇ ਭੈਣ ਜੀ ਅਸੀਂ ਯ ਇਹਦੇ ਇੱ ਤੇ ਹੀ ਮਾੜਾ ਮੋਟਾ ਫੋਨ ਵਗੈਰਾ ਚਲਾਈ ਦਾ ਤੇ ਉਹਦੇ ਵਿੱਚ ਆ ਜਾਂਦੇ ਨੇ ਐਪਾਂ ਦੇ ਵਿੱਚ ਹੀ ਕੀ ਕੁਛ ਹੁੰਦਾ ਪਿਆ ਦੁਨੀਆਂ ਤੇ
ਹਾਂਜੀ-ਹਾਂਜੀ ਇਹ ਤਾਂ ਬਿਲਕੁਲ ਸਹੀ ਕਿਹਾ ਤੁਸੀਂ ਭੈਣ ਜੀ
ਹਾਂਜੀ ਉਹਦਾ ਤਾਂ ਤੁਹਾਨੂੰ ਪਤਾ ਈ ਐ ਹੋਰ ਸੁਣਾਓ ਸਭ ਵਧੀਆ।
ਬਸ ਵਧੀਆ ਭੈਣ ਜੀ ਆ ਬੱਚੇ ਨਾ ਰੋਟੀ ਖਾਂਦੇ। ਫੂਡ ਖ਼ਰਾਬ ਕਰ ਦਿੰਦੇ ਖਾਣਾ ਨਾ ਪੂਰਾ।
ਹਾਂਜੀ-ਹਾਂਜੀ ਖਾਂਦੇ ਨੀ ਅੱਧੀ ਸਬਜ਼ੀ ਸੁੱਟ ਦਿੰਦੇ ਨੇ ਲੈ ਕੇ। ਕੇ ਆਉਣਗੇ ਐਡੀ ਜਿਆਦਾ ਜਿਆਦਾ ਪਲੇਟਾਂ ਦੇ ਵਿੱਚ। ਖਾਂਦੇ ਹੈ ਨੀ ਸੁੱਟਣ ਨੂੰ ਜਾਂਦੀਆਂ ਸਬਜ਼ੀਆਂ ਚੀਜ਼ਾਂ ਨਿਆਣਿਆਂ ਦੀਆਂ।
ਗੱਲ ਹੁਂਦੀ ਹੈ
ਹਾਂ ਸੋਚਦੇ ਹੀ ਨੀ ਨਿਆਣੇ ਇੰਨੀ ਗੱਲ ਸੋਚ ਚਨ ਤਾਂ ਸਹੀ ਸੋਚਦੇ ਹੀ ਨਹੀਂ ਹੈਗੇ ਨਿਆਂਣੇ
ਉਹ ਤਾਂ ਸਹੀ ਕਿਹਾ ਤੁਸੀਂ ਭੈਣ ਜੀ ਬਿਲਕੁਲ
ਨਹੀਂ ਓ ਹੋਰ ਭੈਣ ਜੀ ਫ ਫੁੱਲ ਬੂਟੇ ਲਾਉਣ ਦਾ ਤੁਹਾਨੂੰ ਪਤਾ ਕਿਹੜੇ ਮੌਸਮ ਵਿੱਚ ਲਾਈਦੇ ਨੇ ਫੁੱਲ ਬੂਟੇ ਕੋਈ ਪਤਾ
ਨਹੀਂ ਭੈਣ ਜੀ ਮੈਂ ਤਾਂ ਬਸ ਹੁਣ ਨਾ ਜਾਣ ਲੱਗੀ ਸੀ ਕਿਤੇ ਮੈਂ ਚਲੋ ਠੀਕ ਹੈ ਫਿਰ ਸਤਿ ਸ੍ਰੀ ਅਕਾਲ ਬਾਦ 'ਚ ਗੱਲ ਕਰਦੇ ਹਾਂ ਭੈਣ ਜੀ
ਠੀਕ ਹੈ ਭੈਣ ਜੀ ਸਤਿ ਸ਼੍ਰੀ ਅਕਾਲ
ਹਾਂਜੀ
ਹਾਂਜੀ ਠੀਕ ਹੈ ਜੀ